ਹੈਲੋ- ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜ ਜੀ ਹੋਰ ਕੀ ਹਾਲ ਚਾਲ।
ਵਧੀਆ ਵਧੀਆ ਮੈਂ ਵਧੀਆ ਤੁਸੀਂ ਸੁਣਾਓ ਬੜੇ ਦਿਨਾਂ ਬਾਅਦ ਫ਼ੋਨ ਕੀਤਾ।
ਬਸ ਭੈਣ ਜੀ ਮੈਂ ਯਾਦ ਕਰ ਹੀ ਰਹੀ ਸੀ ਤੁਹਾਨੂੰ ਕਾਫ਼ੀ ਦਿਨ ਤੋਂ ਤੇ ਤੇ ਉਹ ਬਸ ਬੱਚੇ ਤੁਹਾਨੂੰ ਪਤਾ ਸਮਰ ਵੇਕੇਸ਼ਨ ਚੱਲ ਰਹੀ ਹੈ ਘਰ ਹੀ ਨੇ ਤੇ ਉਹ ਤੁਹਾਨੂੰ ਪਤਾ ਫੇਰ ਪਰੇਸ਼ਾਨ ਕਰਦੇ ਨੇ ਸਾਰਾ ਦਿਨ ਫੋਨ ਉਹ ਲੈ ਕੇ ਬੈਠੇ ਰਹਿੰਦੇ ਨੇ।
ਲੈ ਇਹ ਕਿਹੋ ਜਿਹੀ ਗੱਲ ਕਰਤੀ ਤੁਸੀਂ ਕਿਸੇ ਦਿਨ ਸਾਡੇ ਵੱਲ ਨੀ ਚੱਕਰ ਲੱਗਦਾ ਤੁਹਾਡਾ ਸਮਰ ਵਕੇਸ਼ਨ ਸੀ ਨੇ ਬੱਚਿਆਂ ਦੀ ਤੁਸੀਂ ਆ ਜਾਂਦੇ ਸਾਡੇ ਵੱਲ ਸਗੋਂ ਲੰਚ 'ਤੇ ਆਉਂਦੇ ਆਰਾਮ ਨਾਲ ਦਿਹਾੜੀ ਲਾ ਕੇ ਜਾਂਦੇ।
ਨਹੀਂ ਮੈਂ ਤਾਂ ਹੀ ਤੁਹਾਨੂੰ ਫੋਨ ਵੀ ਮੈਂ ਤਾਂ ਹੀ ਕਰ ਰਹੀ ਸੀ ਮੈਂ ਫੋਨ ਵੀ ਤਾਂ ਹੀ ਕਰਨਾ ਸੀ। ਮੈਂ ਤੁਹਾਡੇ ਕੋਲ ਆਉਣਾ ਹੀ ਸੀਗਾ ਤੇ ਉਹ ਮੈਂ ਫੇਰ ਪੁੱਛਣਾ ਹੀ ਸੀਗਾ। ਮੈਂ ਕਿਹਾ ਦੱਸੋ ਤੁਸੀਂ ਤੇ ਨੀ ਅੱਗੇ ਕਿਤੇ ਗਏ ਮਤਲਬ ਘੁੰਮਣ ਵਗੈਰਾ। ਮੈਂ ਕਿਹਾ ਭੈਣ ਜੀ ਨੂੰ ਪੁੱਛ ਲਾਂ ਮੈਂ ਬਣਾ ਰਹੀ ਸੀ ਦੋ ਤਿੰਨ ਦਿਨ ਤੱਕ ਬਣਾਵਾਂਗੇ ਸਲਾਹ ਤੇ ਫੇਰ ਮੈਂ ਤੁਹਾਡੇ ਕੋਲ ਦੋ ਦਿਨ ਮੈਂ ਲਗਾ ਕੇ ਜਾਣੇ ਆ। ਮੈਂ ਕਿਹਾਦੇ ਕੋ ਹੱਤ ਲਾਣ ਆਸਤੇ ਥੋੜ੍ਹੀ ਨਾ ਆਨਾ ਐ।
ਤੇ ਹੋਰ ਇਹ ਤਾਂ ਗੱਲ ਹੈਗੀ ਇਹ ਨਾਲੇ ਤੁਸੀਂ ਦੱਸਿਆ ਬੱਚਿਆਂ ਦੀ ਛੁੱਟੀਆਂ ਨੇ। ਇਹਤਾਂ ਸਗੋਂ ਬੜੀ ਵਧੀਆ ਗੱਲ ਤੁਸੀਂ ਆਓ ਆਪਣਾ ਦੋ ਤਿੰਨ ਦਿਨ ਲਾ ਕੇ ਜਾਓ ਇਹ ਤਾਂ। ਤੁਸੀਂ ਬੜੀ ਵਧੀਆ ਗੱਲ ਕੀਤੀ ਨਹੀਂ ਨਹੀਂ ਮੈਂ ਤਾਂ ਕਿੱਥੇ ਨਹੀਂ ਹਾਂਜੀ। ਅਸੀਂ ਤਾਂ ਵਿਹਲੇ ਹੀ ਹਾਂ ਵੇਖੋ ਘਰ ਹੀ ਹਾਂਜੀ ਤੁਹਾਨੂੰ ਪਤਾ ਹੈ ਬੱਚੇ ਮੇਰੇ। ਵੱਡੇ ਹੋ ਗਏ ਨੇ ਤੇ ਆਪਣਾ ਹੁਣ। ਹੈ ਜੋਬ ਜੁਬ ਤੇ ਲੱਗੇ ਹੋਏ ਨੇ ਆਪਣਾ ਸਾਰੇ ਬਿਜ਼ੀ ਨੇ। ਅਤੇ ਮੈਂ ਘਰ ਵਿਹਲੀ ਇਕੱਲੀ ਹੋਇਦਾ ਬੱਚੇ ਆਪਣਾ ਸ਼ਾਮੀ ਆਉਂਦੇ ਨੇ।
ਨਹੀਂ ਤੁਸੀਂ ਇੱਦਾਂ ਕਰੋ ਨਾ ਉਹ ਖਾਲੀ ਹੁੰਦੇ ਹੋ ਤੁਸੀਂ ਜਿੰਮ ਵਗੈਰਾ ਜੁਆਇਨ ਕਰ ਲਓ। ਅੱਜ ਕੱਲ ਦੇਖੋ ਤੁਸੀਂ ਜਿੰਮ ਜੁਆਇਨ ਕਰੋ। ਸਵੇਰੇ ਆਪਣਾ ਸਵੇਰੇ ਦਾ ਬੈਚ ਲੈ ਲੋ ਸ਼ਾਮ ਦਾ ਲੈ ਲੋ ਮੈਂ ਆਪ ਜੁਆਇਨ ਕੀਤਾ ਦਾ ਤੇ। ਦੇਖੋ ਅੱਜ ਕੱਲ੍ਹ ਆਪਣਾ ਲੇਡੀਜ਼ ਅਸੀਂ ਘਰ ਦੇ ਕੰਮ ਕਰਦੀਆਂ ਰਹਿੰਦੀਆਂ ਵਾ। ਹਨਾ ਤੇ ਤੇ ਦੇਖੋ ਆਪਣੇ ਉੱਪਰ ਸਾਡਾ ਧਿਆਨ ਜਾਂਦਾ ਨੀ ਹੈਗਾ ਤੇ ਹੁਣ ਜ ਆਪਣੇ ਲਈ ਟਾਈਮ ਤੁਹਾਨੂੰ ਕੱਢਣਾ ਪੈਣਾ। ਦੇਖੋ ਇਹ ਤੁਹਾਡੇ ਆਪਣੀ ਹੈਲਥ ਲਈ ਐ। ਦੇਖੋ ਜਿੰਨਾ ਅਸੀ ਸਰੀਰ ਸਾਡਾ ਫਿੱਟ ਰਹੇਗਾ। ਅਸੀਂ ਉਨੇ ਹੀ ਜ਼ਿਆਦਾ ਦੇਖੋ ਹੈਲਦੀ ਰਹਾਂਗੇ ਠੀਕ ਹੈ ਨਾ। ਕੋਈ ਬਿਮਾਰੀਆਂ ਤੋਂ ਦੂਰ ਰਹਾਂਗੇ। ਤੁਸੀਂ ਕਰੋ ਨਾ ਜੁਆਇਨ ਮੈਂ ਤੁਹਾਨੂੰ ਭੇਜਾਂ ਮੈਂ ਤਾਂ ਵੈਸੇ। ਦੇਖੋ ਔਨਲਾਈਨ ਹੀ ਕਰਦੀ ਹ ਅਹ ਅਗਰ ਤੁਸੀਂ ਇੰਟਰਸਟਡ ਹੈਗੇ ਉਹ ਤੇ ਮੈਂ ਗੱਲ ਕਰ ਲਾਂਗੀ। ਔਨਲਾਈਨ ਜੇ ਤੁਸੀਂ ਕਰਨਾ ਤਾਂ।
ਭੈਣ ਜੀ ਔਨਲਾਈਨ ਵੀ ਆ ਜਾਂਦੀ ਹੈ ਜਿਮ ਜਆਇਨ।
ਨਹੀਂ -ਨਹੀਂ ਜਿੰਮ ਜੁਆਇਨ ਤਾਂ ਹੋ ਜਾਂਦੀ ਐ। ਉੱਥੇ ਮਤਲਬ ਤੁਹਾਨੂੰ ਓਨਲਾਈਨ ਅੱਜ ਕੱਲ੍ਹ ਦੇਖੋ ਬੈਚਿਸ ਹੈਗੇ ਨੇ। ਤੁਸੀਂ ਘਰ ਬਹਿ ਕੇ ਆਪਣਾ ਤੁਹਾਡੇ ਕੋਲ ਹੈ ਨੀ ਉਹ ਕਹਿੰਦੇ ਹਾ ਘਰ ਬਹਿ ਕੇ ਵੀ ਉਹ ਕਰਾਂਂਦੇ ਨੇ ਨਾ।
ਐ ਜ਼ੂਬੋ ਵਗੈਰਾ ਹੋ ਗਿਆ, ਯੋਗਾ ਹੋ ਗਿਆ ਸਾਡੇ ਵਾਸਤੇ। ਅਤੇ ਲੇਡੀਜ਼ ਤਾਂ ਅਲੱਗ ਹੁੰਦਾ ਨਾ।
ਹਾਂ। ਅੱਛਾ-ਅੱਛਾ, ਹਾਂਜੀ -ਹਾਂਜੀ ਉਹ ਤਾਂ ਤੁਸੀਂ ਕਰ ਲਓਗੇ ਨਾ ਦੇਖੋ ਤੁਸੀਂ ਏਦਾਂ ਕਰੋ ਨਾ।
ਤਾਂ ਔਨਲਾਈਨ ਹੋ ਜਾਂਦਾ ਹੈ ਹਾਂਜੀ।
ਹਾਂ -ਹਾਂ ਔਨਲਾਈਨ ਮੈਂ ਤਾਂ ਤੁਹਾਨੂੰ ਥੋੜ੍ਹੇ ਦਿਨ ਤੋਂ ਹੀ ਸਟਾਰਟ ਕੀਤਾ ਤਾਂ ਮੈਨੂੰ ਕਾਫੀ ਆਪਣੇ 'ਚ ਫਰਕ ਲੱਗਦਾ ਪਿਆ। ਬਾਕੀ ਤੁਸੀਂ ਦੇਖ ਲਓ ਅਗਰ ਤੁਹਾਡੇ ਨੇੜੇ ਤੇੜੇ ਹੈ ਤਾਂ ਹੈ। ਜੀਮ ਉੱਥੇ ਹੈ ਨੇ ਕੋਈ?
ਨਈ- ਨਈ ਉੱਥੇ ਤਾਂ ਬੜੀ ਦੂਰ -ਦੂਰ ਸਗੋਂ ਤੁਸੀਂ ਮੈਨੂੰ ਔਨਲਾਈਨ ਦਾ ਦੱਸਿਆ ਹੁਣ ਜ਼ੂੰਬੋ, ਯੋਗਾ ਹੋ ਗਈ ਬੰਦਾ ਕਰ ਈ ਲੈਂਦਾ। ਨਹੀਂ ਅਸੀਂ ਦੋਨੋ ਆਰਾਮ ਨਾਲ ਆਪ ਆਪਣਾ ਤੇ ਹੋਰ। ਲਿੰਕ ਭੇਜਣਾ ਮੈਨੂੰ ਵੀ ਓਨਲਾਈਨ ਦੀ ਹਾਂਜੀ।
ਸਵੇਰੇ ਵੀ ਹੁੰਦਾ ਸ਼ਾਮ ਨੂੰ ਵੀ ਹੁੰਦਾ ਐ ਤੇ। ਸਗੋਂ ਇੱਕੀ ਦਿਨ ਦੇ ਇੱਕੀ ਡੇ ਚੈਲੇੰਜ ਹੁੰਦਾ ਹੈ ਇਕਤਾਲੀ ਡੇਜ਼ ਆ ਫਰੀ ਆਫ ਕੋਸਟ ਚਾਰਜਿਸ ਵੀ ਨਹੀਂ ਐ। ਦੇਖੋ ਅਸੀਂ ਉਸ ਨਹੀਂ -ਨਹੀਂ -ਨਹੀਂ ਉਹ ਸਿਰਫ। ਸਾਡੀ ਮਰਜ਼ੀ ਏ ਉਹਨਾਂ ਨੇ ਆਪਣਾ ਦਿੱਤਾ ਦਾ ਸਕੈਨਰ ਅਸੀਂ ਡੋਨੇਟ ਕਰ ਸਕਦੇ ਹਾਂ ਕੁਛ ਵੀ ਦੇਖੋ ਉਹ। ਇੱਕ ਭਲਾਈ ਦਾ ਹੀ ਕੰਮ ਹੈਗਾ ਹਾਂ ਤੇ ਉਹ ਸਾਨੂੰ ਬੈਨੀਫਿਟ ਅਸੀਂ ਉਹਦੇ ਟਾਈਮ ਹੈਗੀ ਸਵੇਰੇ ਦੇਖੋ। ਤੁਸੀਂ ਜੇ ਸਵੇਰ ਦਾ ਕੰਨਾ ਸਾਢੇ ਪੰਜ, ਸਾਢੇ ਛੇ, ਸਾਢੇ ਸੱਤ ਤਿੰਨ ਬੈਚਿਸ ਹੈਗੇ ਆ ਹਨਾ। ਤੁਸੀਂ ਦੇਖ ਲਓ ਕਿਹੜਾ ਤੁਹਾਨੂੰ ਸਵੇਰ ਦਾ ਬਸ ਵਧੀਆ ਲੱਗਦਾ ਹੈ ਸ਼ਾਮ ਨੂੰ ਵੀ ਸੇਮ ਏਦਾਂ ਹੀ ਸਾਢੇ ਪੰਜ।
ਆਪਣੇ ਵਾਲਾ ਬੈਚ ਹੀ ਦੱਸਦੇ ਨਾ ਮੈਨੂੰ ਅਸੀਂ ਦੋਨੋ ਇਕੱਠੇ ਹੀ ਲਾ ਲਿਆ ਕਰਾਂਗੇ ਫੇਰ।
ਮੈਂ ਸਵੇਰੇ ਮੈਂ ਤਾਂ ਦੋਨੋ ਲਾਦੀ ਆ ਸਵੇਰ ਦਾ ਵੀ। ਕਿਉਂਕਿ ਦੇਖੋ ਸਵੇਰੇ ਜਲਦੀ ਉੱਠ ਜਾਈਦਾ ਤੇ ਆਪਣਾ -ਆਪਣਾ ਪਾਠ ਵਗੈਰਾ ਕਰਕੇ। ਕੇ ਫੇਰ ਮੈਂ ਪਹਿਲੇ ਮਤਲਬ ਸਾਢੇ ਪੰਜ ਵਾਲਾ ਹੀ ਬੈਚ ਮਤਲਬ ਲਗਾਨੀ ਹੁੰਨੀ ਆ ਤੇ ਤੁਸੀਂ ਦੇਖ ਲਓ ਅਗਰ ਤੁਸੀਂ ਸਵੇਰੇ ਜਲਦੀ ਤੇ ਉਹ ਤੇ ਕਰਲਓਗੇ ਤੇ ਤੁਸੀਂ ਸਵੇਰੇ ਸਾਢੇ ਪੰਜ ਵਲਾ ਜੁਆਇਨ ਕਰ ਲਓ।
ਨਹੀਂ ਸਗੋਂ ਹੈ ਤਾਂ ਬੜੀ ਵਧੀਆ ਗੱਲ ਨਾਲੇ ਆਪਣਾ ਸਵੇਰੇ ਜੁਆਇਨ ਕਰਾਂਗੇ ਪਤਾ ਤੁਹਾਨੂੰ ਸ਼ਾਮੀ ਤਾ ਤਾ ਮੈਂ ਵੀ ਨੀ।
ਹਾਂ ਨਹੀਂ-ਨਹੀਂ ਸ਼ਾਮ ਨੂੰ ਤਾਂ ਨਹੀਂ ਹੋ ਪਾਏਗਾ ਤੁਹਾਡੇ ਕੋਲ ਤੁਸੀਂ ਸਵੇਰੇ ਦਾ ਰੱਖ ਲਓ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰਦਾਂਗੀ ਡੇਲੀ ਕਾ ਮੈਂ ਤੁਹਾਡਾ ਨੰਬਰ ਹੀ ਐਡ ਕਰਾ ਦਾਂਗੀ ਡੇਲੀ ਲਿੰਕ ਤੁਹਾਨੂੰ ਆਟੋਮੈਟਿਕ ਆ ਜਾਯਾ ਕਰੇਗਾ ਤੁਸੀਂ ਜਇਨ ਕਰ
ਹਾਂਜੀ
ਉਹ ਜਿਹੜਾ ਵੀ ਤੁਹਾਨੂੰ ਵੈਸੇ ਪ੍ਰੈਫਰ ਹੋਏ ਸਾਡੇ ਸਾਢੇ ਛੇ ਦਾ ਕਈ ਵਾਰ ਚਲੋ ਬੰਦਾ ਲੇਟ ਵੇਰ ਵੀ ਹੋਈ ਜਾਂਦਾ ਤਿੰਨ ਬੈਚਿਸ ਨੇ ਕੋਈ ਵੀ ਤੁਸੀਂ ਤਿੰਨਾਂ ਚੋਂ ਜੋਇਨ ਕਰ ਸਕਦੇ ਹੋ ਮਨੂੰ ਮਤਲਬ ਬੜਾ ਰਿਲੀਫ ਹੈ ਮਤਲਬ ਇੱਕਦਮ ਨਾ ਸਰੀਰ ਮਤਲਬ ਪਹਿਲੇ ਨਾ ਥੱਕਾ ਥੱਕਾ ਮਹਿਸੂਸ ਹੁੰਦਾ ਸੀ ਸਰੀਰ ਹੁਣ ਥੋੜੀ ਐਨਰਜੀ ਰਹਿੰਦੀ ਠੀਕ ਹੈ ਨਾ ਥੋੜਾ ਦੇਖੋ ਘਰ ਦੇ ਕੰਮ ਤਾਂ ਅਸੀਂ ਸਾਰੇ ਕਰਨੇ ਹੀ ਆ
ਹਾਂਜੀ -ਹਾਂਜੀ। ਨਾਲੇ ਭੈਣ ਜੀ ਮੈਂ ਦੱਸਦੀ ਹਾਂ ਤੁਹਾਨੂੰ ਸੁਣੋ ਹਾਂਜੀ। ਮੈਂ ਕਹਿੰਦੀ ਹਾਂ ਜਿਵੇਂ ਚਾਲੀ ਤੋਂ ਬਾਅਦ ਹੀ ਹੁਣ ਜਿਵੇਂ ਬੱਚੇ-ਬਚੇ ਵੱਡੇ ਹੋਣ ਨਾ ਚਾਲੀ ਸਾਲ? ਤੋਂ ਬਾਅਦ ਹੀ ਜਨਾਨੀਆਂ ਜਿਵੇਂ ਪੀਰੀਅਡਸ ਵਗੈਰਾ ਰੁਕਦੇ ਤਾਂ ਹੈ ਹੀ ਨੇ ਆਪਣਾ। ਪੰਤਾਲੀ ਤੱਕ ਨੀ ਪੰਜਾਹ ਤੱਕ ਹੈਨਾ ਤੇ ਬੋਡੀ ਵਿੱਚ ਨਾ ਬੜੀ ਵੀਕ ਵੀਕਨੈਸ ਆਂਦੀ ਹੈ ਕਮਜ਼ੋਰੀ ਆ ਜਾਂਦੀ ਹੈ ਕਈ ਵਾਰੀ ਤਾਂ ਹੱਡੀਆਂ ਟੁੱਟਣ ਲੱਗ ਜਾਂਦੀਆਂ ਉਹਦੇ ਨਾਲ ਵੀ ਕਾਫ਼ੀ ਦਿੱਕਤਾਂ ਆਨੀ ਸਟਾਰਟ ਹੁੰਦੀ ਹੋਰਮੋਨਸ ਵਗੈਰਾ ਘੱਟ ਜਾਂਦੇ ਨੇ ਨਾ ਫਿਰ ਬੋ ਡੇ ਚ ਨਾਲੇ ਆਪਣਾ ਵਿਟਾਮਿਨ ਮੈਂ ਰਲ ਸਾਰਾ ਕੁਛ ਘੱਟਦਾ ਅਤੇ ਹੋਰ ਕਈਆਂ ਨੂੰ ਤਾਂ ਜਿਵੇਂ ਰੋਸ਼ਨੀ ਅੱਖਾਂ ਤੋਂ ਦਿਖਣਾ ਵੀ ਘੱਟ ਹੋ ਜਾਂਦਾ ਸਗੋਂ ਹੁਣੇ ਨਾਲ ਅਸੀਂ ਆਪਣੇ ਆਪ ਨੂੰ ਤਿਆਰ ਕਰਾਂਗੇ ਅਤੇ ਅੱਗੇ ਅਸੀ ਤਾਂ ਫਿੱਟ ਰਵਾਂਗੇ ਨਾ
ਨਹੀਂ ਬਿਲਕੁਲ ਸਹੀ ਕਿਹਾ ਭੈਣ ਜੀ ਤੁਸੀਂ ਮੈਂ ਤਾਂ ਹੀ ਤੁਹਾਨੂੰ ਕਿਹਾ ਜੁਆਇਨ ਕਰੋ ਆਪਣੇ ਲਈ ਦੇਖੋ ਸਾਨੂੰ ਟਾਈਮ ਕੱਢਣਾ ਪਏਗਾ ਘਰ ਦੇ ਕੰਮ ਤਾਂ ਕਦੇ ਮੁੱਕ ਮੁਕਣੇ ਨੀ ਹੈਗੇ ਠੀਕ ਹੈ ਨਾ ਤੇ ਅਸੀਂ ਆਪਣੇ ਸਰੀਰ ਨੂੰ ਅਗਰ ਸਹੀ ਰੱਖਣਾ ਅਪਣੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਹੈ ਸਰੀਰ ਨੂੰ ਫਿਟ ਰੱਖਣਾ ਹੈ ਹੈਨਾ ਤੇ ਹੁਣ ਤੂੰ ਪਤਾ ਸਰੀਰ ਉਹੋ ਜਿਹੇ ਤਾਂ ਹੈ ਨਹੀਂ ਬਟ ਫਿਰ ਵੀ ਚਲੋ ਆਪਣੀ ਕੇਅਰ ਕਰਨ ਲਈ ਸਾਨੂੰ ਥੋੜਾ ਜਹਾ ਟਾਈਮ ਸਾਨੂੰ ਨਿਕਾਲਣਾ ਪੈਣਾ ਅਪਣੇ ਵਾਸਤੇ
ਇਹ ਤਾਂ ਹੈ ਹੀ ਸਗੋਂ ਅਤੇ ਹੋਰ ਅੱਗੋਂ ਕਮਜ਼ੋਰੀ ਹੋ ਗਈ ਅਤੇ ਉਹੀਓ ਮਲਟੀਵਿਟਾਮਿਨ ਦੀ ਗੋਲੀਆਂ ਹੀ ਖਾਣੀਆਂ ਪੈਣੀਆਂ ਨਹੀਂ ਉਹ ਬੰਦਾ ਸਟਾਰਟਿੰਗ ਤੋਂ ਹੀ ਧਿਆਨ ਰੱਖੇ ਅਪਣੇ ਸ਼ਰੀਰ ਅਤੇ ਬੰਦਾ ਥੋੜਾ ਸ਼ਾਮ ਜੋਗਿੰਗ ਹੀ ਚਲਾ ਜਾਂਦਾ ਨਹੀਂ ਸ਼ਾਮੀ ਸਵੇਰੇ ਬੰਦਾ ਸੈਰ ਹੋ ਆਂ ਦਾ ਹੈਨਾ ਨਾਲੇ ਇੱਥੇ ਮੈਂ ਸੁਣਿਆ ਤੁਹਾਡੇ ਘਰ ਦੇ ਕੋਲ ਇੱਕ ਪਾਰਕ ਬਣਦਾ ਪਿਆ ਨਵਾਂ
ਹਾਂਜੀ ਵੰਗਿਆ ਜਾਰੇ ਉਹ ਤਾਂ ਹੁਣ ਥੋੜੇ ਦਿਨ ਹੀ ਹੋਏ ਆ ਕੰਮਪ
ਅੱਛਾ ਬਣ ਗਿਆ ਉਹ
ਹਾਂ ਬੱਚੇ ਜਾਂਦੇ ਨੇ ਖੇਲਦੇ ਨੇ ਹੋਰ ਉੱਥੇ ਹਾਂ ਲੱਗੇ ਦੇ ਆ ਫਿਰ ਤੁਹਾਨੂੰ ਪਤਾ ਹੀ ਹੈ ਬੱਚੇ ਮੇਰੇ ਤਾਂ ਛੋਟੇ ਤੁਹਾਡੇ ਤਾਂ ਵੱਡੇ ਹੋ ਗਏ ਨੇ ਸਾਡੇ ਤਾਂ ਦੇਖੋ ਹਜੇ ਛੋਟੇ ਨੇ ਜਾਂਦੇ ਨੇ ਖੇਲਣ ਚੱਲ ਜਾਂਦੇ ਨੇ ਸ਼ਾਮ ਨੂੰ ਚੱਲ ਜਾਂਦੇ ਨੇ ਹੁਣ ਵੈਸੇ ਵੀ ਛੁੱਟੀਆਂ ਨੇ ਤੇ ਸ਼ਾਮ ਨੂੰ ਉੱਥੇ ਜਾ ਕੇ ਆਊਟਡੋਰ ਗੇਮਸ ਦਾ ਬੈਟਬੋਲ ਖੇਲ ਲੈਂਦੇ ਨੇ ਉੱਥੇ ਹੀ ਹੋਰ ਵੀ ਕਾਫ਼ੀ ਗੇਮਸ ਉਹਨਾਂ ਨੇ ਹਾਂ ਜਾਂਦੇ ਨੇ ਮੈਂ ਤਾਂ ਮਨਾ ਨਹੀਂ ਕਰਦੀ ਹਾਂ ਝੂਲੇ ਵੀ ਲੱਗੇ ਦੇ ਆ ਹਾਂ ਪੂਰਾ ਰੱਖਿਆ ਦਾ ਉਹਨਾਂ ਨੇ ਮੈਂ ਵੀ ਚੱਲ ਜਾਂਦੀ ਹਾਂ ਦੇਖੋ ਭੈਣ ਜੀ ਚਲੇ ਜਾਵਾਂ ਫਿਰ ਮੇਰਾ ਟਾਈਮ ਹੁੰਦਾ ਤੁਹਾਨੂੰ ਪਤਾ ਭਾਜੀ ਤੇ ਆਣ ਦਾ ਟਾਈਮ ਹੁੰਦਾ ਤੇ ਉਸ ਟਾਈਮ ਫਿਰ ਮੈਂ ਅਪਣਾ ਯੋਗਾ ਕਰਕੇ ਹਟਦੀ ਹਾਂ ਫਿਰ ਥੋੜਾ ਜਿਹਾ ਫਿਰ ਮੈਨੂੰ ਹੁੰਦਾ ਫਟਾਫਟ ਘਰ ਦਾ ਕੰਮ ਕਰ ਲਾਂ ਨਹੀਂ ਵੈਸੇ ਮੈਂ ਟਾਈਮ ਨਿਕਾਲਾਂਗੀ ਐਸੀ ਗੱਲ ਨਹੀਂ ਕੋਸ਼ਿਸ਼ ਕਰਾਂਗੀ ਥੋੜਾ ਟਾਈਮ ਨਿਕਾਲਾਂਗੀ ਤੇ ਜਾਇਆ ਕਰਾਂਗੇ, ਬੱਚਿਆਂ ਨਾਲ, ਕਹਿੰਦੇ ਆ ਬੱਚੇ ਮੰਮਾ ਆਓ ਸਾਰੇ ਪੇਰੈਂਟਸ ਆਂਦੇ ਆ, ਤੁਸੀਂ ਵੀ ਆਓ
ਤੇ ਹੋਰ, ਸਗੋਂ ਚੰਗੀ ਗੱਲ ਏ, ਬੰਦਾ ਇੱਕ ਦੋ ਬੰਦਿਆਂ ਨਾਲ ਗੱਲਬਾਤ ਵੀ ਹੋ ਜਾਂਦੀ ਐ, ਸੈਰ ਦੀ ਸੈਰ ਹੋ ਜਾਂਦੀ ਐ, ਨਾਲੇ ਬੱਚ ਬੱਚਿਆਂ ਦਾ ਵੀ ਧਿਆਨ ਰੱਖਿਆ ਜਾਂਦਾ, ਕੀ ਕਰਦੇ ਨੇ, ਬੱਚੇ ਜ਼ਿਆਦਾ ਸ਼ਰਾਰਤਾਂ ਤਾਂ ਨਹੀਂ ਕਰਦੇ
ਨਹੀਂ ਉਹ ਤਾਂ ਸਹੀ ਗੱਲ ਐ, ਨਹੀਂ ਇਹਦੇ ਪਾਪਾ ਵੀ ਕਹਿ ਰਹੇ ਸੀਗੇ ਤੁਸੀਂ ਹੋ ਕੇ ਆਣਾ ਤੇ ਮੈਂ ਨਾ ਕੋਈ ਨੀ ਜਾਵਾਂਗੀ, ਦੇਖਦੀ ਹਾਂ ਬਣਾਉ ਜਾਇਆ ਕਰਾਂਗੀ, ਜਾਂ ਬੱਚੇ ਤਾਂ ਡੇਲੀ ਚੱਲ ਜਾਂਦੇ ਨੇ। ਟਾਈਮ ਹੈਗਾ ਉਹਨਾਂ ਦਾ ਪੂਰਾ ਫਿਕਸ ਮੈਂ ਇਨ ਜਿਸ ਟਾਈਮ ਮੇਰਾ ਯੋਗਾ ਟਾਈਮ ਐ ਉਸ ਟਾਈਮ ਉਹ ਨੇ ਜਾ ਕੇ ਉੱਥੇ ਖੇਲਣਾ ਬਸ ਜਿੰਨੀ ਦੇਰ ਮੇਰਾ ਕੰਪਲੀਟ ਹੁੰਦਾ ਐ, ਬੱਚੇ ਘਰਾਂ ਨੂੰ ਆ ਜਾਂਦੇ ਨੇ। ਫਿਰ ਬਸ ਉਹਨਾਂ ਨਾਲ ਸਾਰਾ ਦਿਨ, ਕਦੀ ਮੰਮਾ ਮੈਨੂੰ ਨਿੰਬੂ ਪਾਣੀ ਦੇ ਦੋ, ਕਦੀ ਸ਼ਰਬਤ ਦੇ ਦੋ। ਕਦੀ ਲੱਸੀ ਤੇ ਤਾਂ ਗਰਮੀ ਨਾ, ਤੁਹਾਨੂੰ ਪਤਾ ਫਿਰ ਪਾਣੀ ਬੱਚੇ ਕਦੀ ਕੁਛ ਕਦੀ ਕੁਛ ਬਸ ਉਨਾਂ ਚ ਟਾਈਮ ਨਿ
ਨਹੀਂ ਸਗੋਂ ਵਧੀਆ ਗੱਲ ਏ ਬੱਚੇ ਆਪਣਾ ਘਰ ਦਾ ਹੀ ਮੰਮੀ ਨੂੰ ਕਹਿ ਕੇ ਬਣਵਾ ਲੈਣ ਨਿੰਬੂ ਪਾਣੀ ਹੋ ਗਿਆ, ਸ਼ਰਬਤ ਹੋ ਗਿਆ, ਸਗੋਂ ਬਾਹਰੋਂ ਕੋਲਡ ਡਰਿੰਕਾਂ ਤੋਂ ਤਾਂ ਵਧੀਆ ਵੇ
ਕੋਲਡਰਿੰਕਸ ਬਿਲਕੁਲ, ਉਹਨੂੰ ਪਤਾ, ਮੰਮਾ ਨੇ ਪੀਣ ਹੀ ਨੀ ਦੇਣੀ। ਘਰ ਤਾਂ, ਮੈਂ ਬਿਲਕੁਲ ਨਹੀਂ ਵਾੜਦੀ, ਮੈਂ ਕਹਿੰਦੀ ਐ ਘਰ ਦੀ ਚੀਜ਼ ਪੀਓ, ਜਿਹੜੀ ਤੁਹਾਡੇ ਮਤਲਬ ਹੈਲਥ, ਲਈ ਅੱਛੀ ਐ।
ਨਹੀਂ, ਅੱਜ -ਕੱਲ੍ਹ ਬੱਚਿਆਂ ਦਾ ਪਤਾ ਨਹੀਂ ਲੱਗਦਾ ਕੁਛ। ਤੇ ਹੋਰ, ਪੈਸੇ ਚੱਕੇ ਆਪਣਾ ਲਏ ਇੱਧਰੋਂ, ਉੱਧਰੋਂ ਤੇ ਸਿੱਧਾ ਦੁਕਾਨ ਤੇ ਭੱਜ
ਨਹੀਂ, ਉਹਨਾਂ ਨੂੰ ਪਤਾ ਬਸ ਮਨਾ ਕੀਤਾ, ਉਹ ਕਿ ਜਿਹੜੀ ਚੀਜ਼, ਸਾਡੀ ਹੈਲਥ ਲਈ ਨਹੀਂ ਅੱ ਛੀ ਹੈਗੀ, ਤੇ ਉਹ ਨਹੀਂ ਪ੍ਰੈਫਰ ਕਰਦੇ। ਹੁਣ ਮੈਨੂੰ ਘਰ ਆ ਕੇ ਕਹਿ ਦੇਣਗੇ, ਮੰਮਾ ਉਹ ਵਾਲਾ ਸ਼ਰਬਤ ਨਾ, ਬਣਾਇਆਂ ਦਾ ਨਾ ਇੱਕ ਸ਼ਰਬਤ ਬਣਾਇਆ ਦਾ ਨੀ ਉਹਦਾ, ਲਾਹੌਰੀ ਜ਼ੀਰਾ ਕੇ, ਹਾਂਜੀ ਲਿਆ ਕੇ ਤੇ ਸੌੰਫ ਦਾ ਸ਼ਰਬਤ ਬਣਾ ਕੇ ਰੱਖਿਆ ਦਾ, ਬੱਚਿਆਂ ਵਸਤੇ ਜ਼ਰੂਰੀ, ਬਸ ਬਣਾ ਲੈਂਦੇ ਆ, ਆਪਣੇ ਆਪ ਬਣਾ ਲੈਂਦੇ ਇੱਕ ਚਮਚਾ ਪਾਉਂਦੇ ਆ ਉਹਦਾ ਤੇ ਪਾਣੀ ਪਾਓ ਠੰਡਾ, ਵਿੱਚ ਆਈਸਕਿਊਬ ਪਾਓ ਤੇ ਇੰਨਾ, ਜ਼ਿਆਦਾ ਵਧੀਆ ਹਾਂਜੀ।
ਕਿਵੇਂ ਬਣਾਈ ਦਾ ਐ?
ਹਾਂਜੀ, ਨਹੀਂ, ਮੈਂ ਤੁਹਾਨੂੰ ਦੱਸਾਂਗੀ ਕੋਈ ਗੱਲ ਨਹੀਂ। ਲਗਾਵਾਂਗੀ ਚੱਕਰ ਨਾ, ਮੈਂ ਬਣਾ ਰਹੀ ਹਾਂ ਸਲਾਹ, ਤੇ ਤੁਸੀਂ ਮੈਨੂੰ ਦੱਸਣਾ ਤੁਸੀਂ
ਕਰ ਤੇ ਹੋਰ, ਮੈਂ ਤਾਂ ਸਗੋਂ ਯਾਦ ਕਰਦੀ ਸੀ, ਤੁਹਾਨੂੰ ਹਾਂਜੀ, ਦੋਨੋਂ ਬੱਚਿਆਂ ਨੂੰ ਲੈ ਆਣਾ, ਆਪਣੇ ਨਾਲ।
ਨਹੀਂ, ਨਹੀਂ ਲਿਆਵਾਂਗੇ ਦੋਨਾਂ ਨੂੰ, ਨਹੀਂ ਇਕੱਠੇ ਹੀ ਆਵਾਂਗੇ, ਸਾਰੇ ਅਸੀਂ। ਤੇ ਤੁਸੀਂ, ਤਿਆਰੀ- ਸ਼ਿਆਰੀ ਕਰ ਲੈਣਾ। ਤੇ ਫੇਰ ਕਿਤੇ ਬਣਾ ਲਾਂਗੇ, ਪ੍ਰੋਗਰਾਮ ਘੁੰਮਣ ਜਾਣ ਦਾ।
ਤੁਸੀਂ ਤੇ ਹੋਰ ਅਸੀਂ ਬਾਹਰ ਵੀ ਚੱਲਾਂਗੇ, ਨਾਲ ਬਾਜ਼ਾਰ ਚੱਲਦਾ ਬੰਦਾ ਨਾਲ ਥੋੜਾ ਘੁੰਮ ਫਿਰ ਆਉਂਦਾ, ਘਰ ਵੀ ਆਪਣਾ ਮੀਟਿੰਗ ਹੋ ਜਾਂਦੀ ਐ ਗੱਲਬਾਤ
ਹਾਂ, ਨਹੀਂ -ਨਹੀਂ ਸ਼ੋਪਿੰਗ ਵੀ ਮੈਂ ਥੋੜ੍ਹੀ ਕਰਨੀ ਸੀਗੀ, ਤੁਹਾਡੇ ਉੱਧਰੋਂ ਹੀ। ਚਲੋ, ਭੈਣਜੀ ਫਿਰ ਮੈਂ ਕਰਾਂਗੀ ਤੁਹਾਨੂੰ ਹੈਂ, ਤੁਸੀਂ ਦੇਖ ਲੈਣਾ ਤੇ ਤੇ ਮੈਂ, ਤੁਹਾਨੂੰ ਟਾਈਮਿੰਗ ਵਗੈਰਾ ਦੱਸ ਦਾਂਗੀ, ਬੀ ਕਿੰਨੇ ਵਜੇ ਤੱਕ ਕਦੋਂ ਮੈਂ ਮਤਲਬ, ਅਸੀਂ ਬਣਾ ਰਹੇ ਹਾਂ, ਪ੍ਰੋਗਰਾਮ ਉਸ ਦਿਨ ਹਨਾ‌।
ਭੇਜ ਦੇਣਾ, ਹਾਂਜੀ- ਹਾਂਜੀ।
ਯੋਗਾ ਦਾ ਲਿੰਕ ਵੀ ਭੇਜ ਦਾਂਗੇ, ਚਲੋਂ ਚੰਗਾ, ਸਤਿ ਸ਼੍ਰੀ ਅਕਾਲ ਭੈਣ ਜੀ।
ਓਕੇ ਜੀ, ਹਾਂਜੀ ਜੀ, ਸਤਿ ਸ਼੍ਰੀ ਅਕਾਲ।